ਹੈਲੋ
ਸਤਿ ਸ੍ਰੀ ਅਕਾਲ ਕੀ ਹਾਲ ਜਾੱਲ
ਵਧੀਆ ਵਧੀਆ ਤੁਸੀਂ ਸੁਣਾਓ
ਬਸ ਵਧੀਆ ਤੁਸੀਂ ਸੁਣਾਓ
ਹਾਂ ਹਾਂ ਦੀਆ ਬਸ ਫਰੀ ਬੈਠੇ ਦੇ ਆ ਮਸ
ਵਹਲੇ ਮੈਨੂੰ ਥੋੜ੍ਹੀ ਗੱਲ ਕਰਨੀ ਸੀ ਤੁਹਾਡੇ ਨਾਲ
ਹਮ ਕੋਈ ਗੱਲ ਨੀ ਕਰੋ ਤੁਸੀਂ ਨਹੀਂ ਅਸੀਂ
ਹਾਂ ਮੈਂ ਪੁੱਛ ਰਹੀ ਸੀ ਅਹ ਮੈਂ ਨਾ ਘਰ ਚ ਅਖੰਡ ਪਾਠ ਰਖਾਣਾ ਹੈ ਤੇ ਮੈਂ ਪਹਿਲੀ ਵਾਰੀ ਰਖਾ ਰਹੀ ਹਾਂ ਮੈਨੂੰ ਹਲੇ ਇੰਨੀ ਨੌਲੇਜ ਨਹੀਂੀ ਹੈਗੀ
ਅੱਛਾ
ਪਠੀਆਂ ਨੂੰ ਕਿਵੇਂ ਹਾਂਜੀ ਡਲ ਕਰਨਾ ਹੈ ਕੀ ਸਭ ਪ੍ਰੋਗਰੈਸ ਹੁੰਦੀ ਹੈ ਮੈਨੂੰ ਬਿਲਕੁਲ ਨੀ ਪਤਾ ਪਾਠ ਦਾ ਬਸ ਇਹ ਗੁਰੂ ਸਾਹਿਬ ਘ ਆਉਣਗੇ ਉਸ ਤੋਂ ਬਾਅਦ ਕੀ ਕਰਨਾ ਹੈ ਕੀ ਨਹੀਂ ਉਹ ਨੀ ਪਤਾ ਤੇ ਲੰਗਰ ਚ ਕੀ ਕਰੀਏ ਹੁਣ ਮੈਨੂੰ ਤੁਸੀਂ ਦੱਸੋ ਤਿੰਨ ਦਿਨ ਮੈਂ ਕਿਵੇਂ ਹੈਂਡਲ ਕਰਾਂ ਉਹਨਾਂ ਨੂੰ
ਕੋਈ ਗੱਲ ਨੀ ਤੁਸੀਂ ਪਾਠ ਸਵੇਰੇ ਰੱਖ
ਸਵੇਰੇ ਦਸ ਵਜੇ ਰੱਖਿਆ ਜਾਏਗਾ ਤੇ ਉਹਨਾਂ ਨੂੰ ਨਾਸ਼ਤਾ ਰੋਟੀ ਲੰਚ ਡਿਨਰ ਸਬ ਕੀ ਕਿਵੇਂ ਕਰਾਉਣਾ
ਪਹਿਲਾਂ ਤਾਂ ਤੁਸੀਂ ਇਕ ਕੰਮ- ਕਰਿਆ ਜੇ ਨਾ ਬਈ ਸਵੇਰੇ- ਪਹਿਲਾਂ ਜਦੋਂ ਦਰਬਾਰ ਸਾਹਿਬ ਲੈ ਆ ਜੇ ਨਾਸ਼ਤਾ ਤੁਸੀਂ ਥੋੜ੍ਹਾ ਜਿਹਾ ਬਣਾ ਕੇ ਹੀ ਰੱਖਿਆ ਜੇ ਘਰ- ਦੁੱਧ ਦਾ ਜਿਸ ਤਾ ਉਬਾਲ ਕੇ ਰੱਖਿਆ ਜੇ- ਥੋੜਾ ਡਰਾਈ ਫਰੂਟ ਮੰਗਵਾ ਲਿਆ ਜੇ- ਥੋੜਾ ਨਾਸ਼ਤਾ ਕਰ ਲਿਆ ਜੇ- ਘਰ ਤਿਆਰ ਕਰ ਲਿਆ ਜੇ- ਤੇ-
ਤੇ ਕੀ ਨਾਸ਼ਤੇ ਚ ਕੀ ਬਣਾਵਾਂ-
ਨਾਸ਼ਤੇ ਦੇ ਵਿੱਚ ਤੁਸੀਂ ਜਾਂ ਮਤਲਬ ਕਿ ਉਹ ਵੈਸੇ ਸਵੇਰੇ ਤੇ ਨਾਸ਼ਤੇ ਚ ਚਾਹ ਹੀ ਲੈਂਦੇ ਨੇ ਜ਼ਿਆਦਾਤਰ ਚਾਹ ਹੋ ਗਿਆ ਜਾਂ ਦੁੱਧ ਦੁੱਧ ਦੇ ਦਿਆ ਜੇ ਜੋ ਮੰਗਣਗੇ ਉਹ ਚੀਜ਼ ਦੇ ਦਿਆ ਜੇ ਦੁੱਧ ਜਾਂ ਚਾਹ-
ਅੱਛਾ-
ਨਾਲ ਇਹ ਨਾ- ਨਮਕੀਨ ਵਗੈਰਾ ਮੰਗਾਲੋ- ਥੋੜ੍ਹਾ ਡਰਾਈ ਫਰੂਟ ਅੱਗੇ ਰੱਖਿਆ ਜੇ ਪਹਿਲੀ ਵਾਰ ਤੇ ਨਾਲੇ ਉਹ ਰੱਖਦੇ ਆ ਜੇ ਨਾਲ ਬੀ- ਬਿਸਕੁਟ ਵਗੈਰਾ ਰੱਖਦੇ ਆ ਜੀ ਜੋ ਸੁੱਕਾ ਨਾਸ਼ਤਾ ਹੁੰਦਾ ਨਾ ਸਵੇਰੇ ਚਾਹਅ ਨਾਲ ਸੁੱਕਾ ਨਾਸ਼ਤਾ ਕਰਦੇ ਆ ਜੇ-
ਅੱਛਾ- ਅੱਛਾ
ਤੇ- ਸੁੱਕਾ ਨਾਸ਼ਤਾ ਕਰਦਿਆਂ ਜੇ ਚਾਹ ਦੇ ਨਾਲ ਤੇ ਫਿਰ ਬਾਅਦ ਦੇ ਵਿੱਚ ਦੁਪਹਿਰਾ ਵੇਲੇ ਰੋਟੀ ਦਾ ਹੋ ਜਾਏਗਾ- ਪਹਿਲਾਂ ਤੁਸੀਂ ਬਾਬਾ ਜੀ ਆਣਗੇ ਆਣਗੇ- ਸਭ ਕਰਨਗੇ ਰੱਖ- ਰਖਣਗੇ ਜੇ ਬਾਬਾ ਜੀ ਲਿਆਓਗੇ ਨਾ- ਜਲ ਰੱਖ ਲਿਆ ਜੇ- ਚ ਪਾਣੀ ਭੜ ਕੇ ਨਾ ਤੇ ਜਿਸ- ਜਿੱਥੋਂ ਜਿੱਥੋਂ ਆਈ ਜਾਣਗੇ ਥੋੜੇ ਫੁੱਲ ਸੁੱਟੀ ਜਾਯਾ ਜੇ- ਬਾਬਾ ਜੀ ਦੇ ਅੱਗੇ ਹੋਰ ਨਾਲ ਪਾਣੀ ਦੀ ਛਿਨਕ ਦੇ ਜੈ ਜੀ
ਅੱਛਾ-
ਪਹਿਲਾਂ ਤੇ ਜੋ ਕੁਝ ਲੈਣਗੇ ਨਹੀਂ ਬਾਬਾ ਜੀ ਨੂੰ ਲਿਆਣਗੇ- ਤੇ ਉੱਥੇ- ਬਾਬਾ ਜੀ ਨੂੰ ਬਿਠਾਉਣਗੇ ਸਭ ਕਰਣਗੇ ਹਾਂ ਪਾਠ ਸ਼ੁਰੂ ਕਰਣਗੇ- ਫੇਿਰ ਉਹਦੇ ਬਾਅਦ ਤੁਸੀਂ ਜਿਹੜੇ ਬਾਕੀ ਜਿਹੜੇ ਭਾਈ ਜੇ ਹੋਣਗੇ ਨਾ- ਦੋ ਤਾਨ ਤਿੰਨ ਆਣ- ਜਿੰਨੇ ਵੀ ਆਣ- ਉਹਨਾਂ ਨੂੰ ਤੁਸੀਂ ਆਪਣਾ ਨਾਸ਼ਤਾ ਕਰਾ ਦਿਆ ਜੀ ਪੁੱਛ ਲਿਆ ਜੀ ਕਿ ਤੁਸੀਂ ਦੁੱਧ ਲੈਣਾ ਜਾਂ ਚਾਅ ਲੈਣਾ ਜੋ ਚੀਜ਼ ਉਹ ਮੰਗਣਗੇ ਉਹੀ ਚੀਜ਼ ਨੂੰ ਚਦੇ ਆ ਜੀ ਤੇ ਪਹਿਲਾਂ ਤਾਂ ਤੁਸੀਂਨੂੰ ਸੁੱਕਾ ਹੀ ਨਾਸ਼ਤਾ ਕਰਦੇ ਆ ਜੀ ਕਿਉਂਕਿ ਦਸ ਵਜੇ ਰੱਖਣਗੇ ਇੱਕ ਵਜੇ ਫਿਰ ਉਹਨਾਂ ਨੂੰ ਤੁਹਾਨ ਵੀ ਖਵਾਣੀ ਪਏਗੀ ਹਾਂ ਤੇ ਇਸ ਵਾਰੇ ਸੁ ਕਈ ਨਾਸ਼ਤਾ ਸਹੀ ਰਹੇਗਾ ਸਵੇਰੇ ਤੋਂ ਆ ਨਾ
ਤੇ ਰੋਟੀ ਚ ਕੀ ਤਿਆਰੀ ਕਰਾਂ ਦੁਪਹਿਰ
ਰੋਟੀ ਉਹ ਤੁਹਾਨੂੰ ਤਿੰਨ ਦਿਨ ਤੱਕ ਕਰਨੀ ਪਏਗੀ ਹੈ ਅਲੱਗ ਅਲੱਗ
ਹੁਣ ਮੈਂ ਉਹਨੂੰ ਤੁਸੀਂ ਤਿੰਨੋ ਦਿੰਦਾ ਦੱਸੋ ਸੋ ਮੈਨੂੰ ਤਾਂ ਥੋੜੀ ਟੈਂਨਸ਼ਨ ਦੀ ਹੈ ਹ ਕਦੇ ਕਿਰਾਇਆ ਨੀ ਨਾ ਤੇ ਮੈਂ ਕਿਹਾ ਤੁਸੀਂ ਕਰਾਉਂਦੇ ਰਹਿੰਦੇ ਹੋ ਥੋੜੀ ਮੈਂ ਤੁਹਾਡੇ ਕੋਲ ਨੌਲੇਜਵਾਂ ਮੈਨੂੰ ਰੋਟੀ ਤਾਂ ਦੱਸੋ ਪਾਈਆਂ ਨੂੰ ਵੀ ਪਸੰਦ ਆਵੇ ਤੇ ਉਹਨਾਂ ਨੂੰ
ਹਾਂ ਕੋਈ ਨੀ ਦੇਖੋ ਜ਼ਿਆਦਾ ਤੇਲ ਨਾ ਕਰਿਆ ਜੇ ਉਹਦੇ ਚ ਸਬਜ਼ੀ ਚ ਤੇ ਮਰਚ ਥੋੜੀਲਕੀੱਖ ਮਤਲਬ ਠੀਕ ਮਰਚੱਖ ਜਾੇ ਮਰਚ ਵੀ ਤਿੱਖੀ ਨਾ ਹੋਵੇ ਪਾਈਆਂ ਜੋਗੇ ਹਾਂ ਤੁਸੀਂ ਘਰਟ ਹੀ ਖਾਂਦੇ ਹੋ ਵੈਸੇ ਮਰਚ ਪਿੰਟ ਪਤਾਈ ਹੈ ਪਰ ਇਸ ਤਰ੍ਹਾਂ ਹੀ ਆਪਣੀ ਜਿਸ ਤ ਕਾਰਖਾਨਾ ਨੂੰਚੇ ਇਸ ਤ ਹੀ ਰੱਖ ਲਿਆ ਜੇ ਇੱਕ ਦਿਨ ਤੁਸੀਂ ਪਰ ਇੱਕ ਗਿੱਲੀ ਸਬਜ਼ੀ ਬਣਾਇਆ ਜੇ ਇੱਕ ਸੁੱਕੀ ਸਬਜ਼ੀ ਬਣਾਇਆ ਜੇ
ਮਤਲਬ ਇੱਕ ਜਿਸਤਾਲ ਹੋਵੇ
ਹਾਂ-ਹਾਂ ਜਿਸ ਤ ਨਹੀਂ ਇੱਕ ਦਿਨ ਸਵੇਰੇ ਰਾਜਮਾਂ ਬਣਾ ਲਿਆ ਜੇ, ਦਾਲ ਫੇਰ ਰਾਤੀ ਵੀ ਬਣਾਉਣੀ ਹੈ ਨਾ ਤੁਸੀਂ, ਹਾਂ ਪਹਿਲੇ ਦਿਨ ਰਾਜਮਾਂ ਬਣਾ ਲਓ, ਨਾਲ ਆਲੂ ਗੋਭੀ ਦੀ ਸਬਜ਼ੀ ਕਰ ਲੋਹੁ, ਆਲੂ ਗੋਭੀ ਦੀ ਸਬਜ਼ੀ ਕਰ ਲਿਆ ਜੇ ਥੋੜਾ ਜਿਹਾ ਰਹਿ ਤਾ ਪਾ ਲਿਆ ਜੇ। ਨਾਲ ਇੱਕ ਦਿਨ ਪਕੌੜੀ ਦਾ ਪਾ ਲਿਆ ਜੇ। ਪਹਿਲੇ ਦੀ ਫੇਰ ਤੁਸੀਂ ਕੰਮ ਕਰਿਆ ਜੇ ਫੇਰ ਜ਼ਿਆਦਾਤਰ ਨਾ ਪਾਠੀ ਰਾਤੀ ਫਿਰ ਉਹ ਕਹਿੰਦੇ ਨੇ ਸਾਨੂੰ ਹਲਕੀ ਖੁਰਾਕ ਚਾਹੀਦੀ ਹੈ। ਤੇ ਰਾਤੀ ਫਿਰ ਤੁਸੀਂ ਮੂੰਗੀ ਧੋਤੀ ਦਾਲ ਬਣਾ ਲਿਆ ਜੇ।
ਤੇ ਫੇਰ ਖਾਲੀ ਦਾਲ ਚੱਲੇਗੀ? ਕੱਲੀ ਦਾਲ ਬਣਾ ਲਵੇ, ਚੱਲਦੀ ਏ?
ਚੱਲ-ਚੱਲ ਜਾਂਦੀ ਏ ਉਹਦੇ ਫੇਰ। ਕਿਉਂਕਿ ਸਵੇਰੇ ਤੁਸੀਂ ਕਰ ਲਓਗੇ ਨਾ ਰਾਜਮਾਂ ਚੋਲ। ਕਰ ਲੋਗੇ, ਹੋਰ ਆਲੂ ਗੋ ਦੀ ਸਬਜ਼ੀ ਕਰਓਗੇ, ਨਾਲ ਰਹਿਤਾ ਹੋ ਜਾਏਗਾ ਹਾਂ। ਹਾਂ। ਤੇ ਰਾਤੀ ਤੁਸੀਂ ਤੇ ਮੂੰਗੀ ਧੋਤੀ ਦਾਲ ਧਰ ਲਿਆ ਜੇ, ਤੇ ਥੋੜਾ ਜਿਹਾ ਹੋਏਗਾ ਤੇ ਇੰਝ ਪੁੁਲਾਓ ਪੁੱਛ ਲਿਆ ਜੇ, ਹਾਂ। ਚਾਵਲ ਪੁੁਲਾਓ ਕਰ ਲਿਆ ਜੇ ਹਲਕਾ ਜੇ ਕਰਨਾ ਹੋਏ। ਨਾਲ, ਹਮ ਹਾਂ। ਨਾਲ ਥੋੜਾ ਪੁੁਲਾਓ ਬਣਾ ਲਿਆ ਜੇ। ਚਲੋ ਭਾਈ ਜੀ ਜਿਸ ਅਖਾਣੀ ਖਾ ਲੈਣਗੇ, ਬਾਕੀ ਆਪਣੇ ਵੀ ਤੇ ਰਿਸ਼ਤੇਦਾਰ ਆਉਂਦੇ ਜਾਂਦੇ।
ਹਾਂ ਮ ਉਹ ਓਨੀ ਕੁਆਂਟਿਟੀ ਦੇਣਾ ਘਰ ਦੇ ਵੀ ਬੰਦੇ ਨੇ, ਚਾਚੀ ਸੱਸ ਨੇ, ਸਾਰੇ ਨੇ ਹਾਂ।
ਰੋ ਚੋਲ ਬੰਨੇ ਦੇ ਹੋਣ ਨਾ, ਤੇ ਫੇਰ ਰੋਟੀ ਫੁਲਕੇ ਥੋੜੇ ਕਟ ਹੀ ਲਾਣੇ ਪੈਂਦੇ ਨੇ।
ਹਾਂ ਤੇ ਚਲੋ ਕੋਈ ਨੀ ਸਾਰੇ ਹੁੰਦੇ ਨੇ, ਤਾਂ ਗਰਮ-ਗਰਮ ਲਾ ਲਈ ਦੇ ਨਾਲ ਕੇ ਨਾਲ-ਨਾਲ ਖਵਾਈ ਜਾਵਾਂਗੇ।
ਚੋਲ ਨੇ। ਬਈ ਖਾਲੀ ਦਾਲ ਸਹੀ ਵੀ ਨਹੀਂ ਲੱਗਦੀ। ਤਾਂ ਕਰਕੇ ਮੂੰਗੀ ਧੋਤੀ ਦਾਲ ਹੋਏ ਗੀ ਰਾਤੀ। ਤੇ ਨਾਲ ਪੁੁਲਾਓ ਕਰ ਲਿਆ ਜੇ। ਤੇ ਦੂਜੇ ਦਿਨ ਤੁਸੀਂ ਛ ਛੋਲੇ ਰੱਖ ਲਿਆ ਜੇ ਇੱਕ ਦਿਨ।
ਚਿਟੇ ਛੋਲੇ ਚੱਲਣਗੇ ਯਾ ਕਾਲੇ?
ਚਿੱਟੇ-ਚਿੱਟੇ ਕਾਲੇ ਨੀ ਸਹੀ ਰਹਿਣਗੇ ਚਿੱਟੇ ਸਹੀ ਲੱਗਣਗੇ ਭਾਈ ਜੀ ਨੇ ਨਾ ਗੁਰਦੁਆਰੇ ਦੇ। ਤਾਂ ਕਰਕੇ ਹਾਂ ਨਾਲ ਪੂੜੀਆਂ ਤਲ ਦੋ ਹਾਂ। ਪੂੜੀਆਂ ਪੂ-ਪੂੜੀਆਂ ਕਰ ਨਾਲ ਹਾਂ ਪੂੜੀਆਂ ਕਰ ਦਿਆ ਜੇ ਨਾਲ ਆਲੂ ਦੀ ਸੁੱਕ
ਤੁਸੀਂ ਆਣਾ ਤੁਸੀਂ ਤਿਆਰੀ ਕਰਾਣੀ ਹੈ ਮੇਰ ਮ ਦੇਖੋ ਕੁਛ ਹੋਣਾ ਤਿੰਨ ਦਿਨ ਪਲੇ ਤੁਸੀਂ ਘਰ ਹੀ ਰਿਹਾ ਜੇ ਸਾਡੇ ਥੋੜਾ ਸਾਨੂੰ ਤੀ ਹੁੰਦੀ ਇੱਕ ਵੱਡਾ ਬੰਦਾ ਹੁੰਦਾ ਨਾ ਥੋੜਾ ਦੱਸਣ ਕਰਨ ਵਾਲਾ ਹੁੰਦਾ ਥੋੜੇ ਲੱਗਦਾ
ਕੋਈ ਨੀ ਕੋਈ ਨੀ ਅਸੀਂ ਆ ਜਾਵਾਂਗੇ ਹਾਂ, ਤੇ ਇੰਝ ਕਰ ਦਿਆ ਜੇ ਤੇ
ਤੇ ਆਲੂ ਇਹ ਛੋਲੇ ਪੂੜੀਆਂ ਦੇ ਨਾਲ ਜੋ ਕੀ ਕਹਿੰਦੇ ਨੇ ਰਾਇਤਾ ਚੱਲਦਾ ਯਾ ਛਾਸ ਵੱਲ ਉਹ ਲੱਸੀ ਬਣਾ ਲਈਏ।
ਅਹ ਲੱਸੀ ਬਨਾ ਭਾਈ ਜੀ ਵਗੈਰਾ ਵੈਸੇ ਕਟ ਪੀਂਦੇ ਲੱਸੀ ਕਿਉਂਕਿ ਗਲਾ ਹੁੰਦਾ ਨਾ ਉਹਨਾਂ ਦਾ ਉਹਨਾਂ ਨੂੰ ਚਾਹ ਚਾਹੀ ਦਿੰਦੀ ਹੈ ਬਾਅਦ ਚ। ਰੋਟੀ ਦੇ ਬਾਅਦ ਚਾਹ ਮੰਗਦੇ ਨੇ ਹਾਂ ਪੂੜੀਆਂ ਵਗੈਰਾ ਖਾਣਗੇ ਨਾ ਤੇ ਫੇਰ ਨਾਲ ਚਾਹ ਮੰਗਦ ਨੇ ਫਿਰ ਤਾਂ ਕਰਕੇ। ਨਹੀਂ ਤੇ ਤੁਸੀਂ ਕੰਮ ਕਰਿਆ ਜੇ ਨਾ ਛੋਲੇ ਪੂੜੀਆਂ ਤੁਸੀਂ ਪਹਿਲੇ ਦਿਨ ਦੂਜੇ ਦਿਨ ਨਾ ਰੱਖੋ ਦੂਜੇ ਦਿਨ ਤੁਸੀਂ ਮਾਂ ਬਨਾ ਲੋ।
ਮਾਂ ਬਨਾ ਲੋ।
ਤੇ ਨਾਲ ਤੁਸੀਂ ਕਰ ਲਿਆ ਜੇ ਅ ਇਹ ਕੀ ਕਹਿੰਦੇ ਨੇ ਆਲੂ ਦੀ ਸਬ ਜੀ ਸੁਖੀ ਤੇ ਹਾਂ ਲੋਕ ਕਿਦਾ ਰਹਿਤਾ ਕਰ ਲਿਆ ਜੇ। ਭਾਵੇਂ ਖਾਲੀ ਮਾਂ ਹੀ ਬਣਾ ਦੋ ਤੁਸੀਂ। ਸਵੇ ਬਣਾਓ ਹੀ ਨਾ ਮਾਂ ਕੱਲੇ ਮਾਂ ਬਣਾ ਲੋ ਤੇ ਨਾਲ ਤੁਸੀਂ ਰਾਇਤਾ ਕਰਲੋ ਲੋਕੀ ਦਾ।
ਮਤਲਬ ਛੋਲੇ ਰਹਿਨ ਦੇਈਏ।
ਛੋਲੇ ਰਹਿਣ ਦੋ ਛੋਲੇ ਮੈਂ ਤੁਹਾਨੂੰ ਦੱਸਦੀ ਹ ਨਾ ਤੀਜੇ ਦਿਨ ਮਨਾ ਲਿਆ ਜੇ ਜਦੋਂ ਖਾ ਤੁਸੀਂ ਬਾਹਰੋਂ ਰੋਟੀ ਕਰਵਾਈਏ ਯਾ ਹਾਂ ਯਾ ਘਰ ਹੀ ਘਰ ਹੀ ਕਰਨੀ ਰੋਟੀ।
ਨਹੀਂ ਬਹੁ ਤੇ ਬ ਦੇਖ ਲਾ ਗੇ ਵੈਸੇ ਜੇ ਡਿਸ
ਜੇ ਘਰ ਹੀ ਕਿਨੀ ਆ ਨਾ ਹਾਂ। ਕਰੀਏ ਨਾ ਜੇ ਘਰ ਹੀ ਤੁਸੀਂ ਕਰਨੀ ਹੈ ਨਾ। ਰੋਟੀ।
ਘਰ ਹਾਂ ਤੇ ਛੋਲੇ ਬਣਾ ਲਾਂਗੇ ਘਰ। ਨਾਲ ਪੂੜੀਆਂ ਕੱਢਣ ਆਲੀ ਰੱਖ ਲਾਂਗੇ।
ਕੰਮ ਵਾਲੀ ਹੋਏਗੀ ਨਾ ਉਹ ਤੁਹਾਨੂੰ ਪੂੜੀਆਂ ਕੱਢ-ਕੱਢ ਕੇ ਦੇਈ ਜਾਏਗੀ। ਤੇ ਸੰਗਤ। ਜ਼ਿਆਦਾ ਵੀ ਹੋ ਜਾਏ ਨਾ ਤੇ ਫਿਰ ਪਰਸ਼ ਸਹੀ ਰਹਿੰਦਾ।
ਅੱਛਾ।
ਘਰ ਲਿਆ ਜੇ ਰੋਟੀ ਨਾਲ ਪੂੜੀਆਂ ਜਿਆਦਾ ਅੱਛੀਆਂ ਰਹਿੰਦੀਆਂ।
ਹਾਂਜੀ ਸਹੀ। ਵੱਲ।
ਛੋਲੇ ਕਰ ਲਿਆ ਜੇ ਪੂੜੀਆਂ ਕਰ ਲਿਆ।
ਤੇ ਦੂਸਰੇ ਦਿਨ ਰਾਤ ਦਾ ਦੱਸਿਆ ਨੀ ਤੁਸੀਂ।
ਉਹ ਵੀ ਦੱਸ ਦਿੰਦੀ ਆ। ਦਿਨ ਦਾ ਕਰ ਲਈਏ ਪਹਿਲਾਂ ਫਿਰ ਹਲ
ਹਾਂ ਨੀ ਮੈਂ ਕਿਹਾ ਮੈਂ ਉਸ ਹਿਸਾਬ ਦੀ ਤਿਆਰੀ ਕਰਕੇ ਰੱ।
ਹਾਂ, ਦੂਜੇ ਦਿਨ ਸ਼। ਸਵੇਰੇ ਤੇ ਤੁਸੀਂ ਮਾਂਹ ਬਣਾ ਲਓਗੇ ਦੂਜੇ ਦਿਨ।
ਹਾਂਜੀ।
ਤੁਸੀਂ ਬਣਾ ਲਿਆ ਜੇ ਭਾਵੇਂ ਮਸ਼ਰੂਮ ਬਣਾ ਲਓ।
ਤੇ ਰਾਤੀ ਸਬਜ਼ੀ ਚੱਲੇ, ਖਾ ਲੈਣਗੇ?
ਕਿਉਂਕਿ ਮਾਂ ਹੋਣਗੇ ਨਾ ਸਵੇਰੇ ਤੇ ਫੇਿਰ ਰਾਤੀ ਸਬਜ਼ੀ ਖਾ ਲੈਂਦੇ ਨੇ ਕਿਉਂਕਿ ਉਹ ਮਾਂ ਵੀ ਪਏ ਦੇ ਹੁੰਦੇ ਨੇ ਫ਼ਿਰ ਜਿਹੜੇ ਆਪਣੇ ਲੋਕ ਹੁੰਦੇ ਨੇ ਉਹਦੇ ਮਾਂ ਵੀ ਖਾ ਲੈਣਗੇ ਸਬਜ਼ੀ ਨੇ ਆਪਣੇ ਤੇ।
ਹਾਂ।
ਤੇ ਫੇਿਰ ਨਾਲ ਤੁਸੀਂ ਕੋਈ ਸਬਜ਼ੀ ਕਰ ਲਿਆ ਜੇ ਉਹ ਤੇ ਮੈਂ ਹੋਵਾਂਗੀ ਤੁਹਾਨੂੰ ਦੱਸ ਦਵਾਂਗੀ ਉਸ ਲਈ ਡਿਸਾਈਡ ਕਰ ਲਾਂਗੇ ਜੋੇ ਕੋਈ ਨਾ ਹੀ ਸਹੀ ਲੱਗਿਆ ਤੇ ਇੱਕ ਇੱਕ ਇਹ ਰੱਖਿਆ ਜੇ ਨਾ ਤੁਸੀਂ ਮਸ਼ਰੂਮ ਲਿਆ ਕੇ ਰੱਖ ਲਿਆ ਜੇ ਪਨੀਰ ਲੈ ਜੇ ਪਨੀਰ ਲੈ ਜੇ ਹਾਂ ਪਨੀਰ। ਵੀ ਲੈ ਆ ਜੇ
ਪਨੀਰ ਵੀ ਹਾਂ ਤੇ ਕੋਈ ਨੀ।
ਪਨੀਰ ਬਣ। ਜਾਏਗਾ ਨੀ ਤੇ ਮਟਰ ਪਨੀਰ ਬਣਾ ਦੇਵਾਂਗੇ ਉਹ। ਅੱਛਾ ਲੱਗਦਾ ਹੈ। ਤਾਂ ਕਰਕੇ। ਰਾਤੀ ਤੇ ਕੁਛ ਅਲੱਗ ਤਰੀਕੇ ਦਾ ਕੁਛ ਹੋਰ ਬਣਾ ਲਾਂਗੇ ਨਾਲ। ਇੱਕ ਚੀਜ਼ ਰਾਤੀ। ਅਸੀਂ ਤਾਂ ਇੰਜੋਏ ਕਰਦੇ ਹਾਂ ਦੋ ਤਿੰਨ ਸਬਜ਼ੀਆਂ ਇਹੋ ਜਿਹੀਆਂ ਲਿਆ ਕੇ ਰੱਖ ਦਿੰਦੇ ਹਾਂ ਉਸ ਟਾਈਮ ਮਾਹੌਲ ਦੇਖੀ ਦਾ ਵੀ ਜਿਸ ਤਰ੍ਹਾਂ ਮਤਲਬ ਕਿ ਸੰਗਤ ਹੁੰਦੀ ਹੈ ਘਰ ਦੇ ਬੰਦੇ ਜਿਸ ਤਰ੍ਹਾਂ ਦੇ ਆਏ ਦੇ ਹੋਣ ਪਾਠੀ। ਕਈ ਜਿਣੇ ਇੰਝ ਹੁੰਦੇ ਨੇ ਨਾ ਬ ਹ ਰਾ ਹਲਕਾ, ਫੁਲਕਾ ਮੰਗਦੇ ਨੇ। ਤੇ ਬਈ ਖਾਲੀ ਦੁੱਧ ਹੀ ਦੇ ਦੋ। ਕਈ ਜਣੇ ਤੇ ਇਹੀ ਕਹਿੰਦੇ ਨੇ ਦੁੱਧ ਹੋਰ ਰਾਤੀ ਸੋਣ ਲੱਗਿਆ ਸਾਰੇ ਭਾਈਆਂ ਨੂੰ ਦੁੱਧ ਦੇਣਾ ਪੈਂਦਾ। ਹੋਰ ਸਭ ਤੋਂ ਖ਼ਾਸ ਗੱਲ ਜਿਸ ਵਿੱਚ ਸਵੇਰੇ ਤੁਸੀਂ ਸਭ ਤੋਂ ਪਹਿਲਾਂ ਲੰਗਰ ਜਿਹੜਾ ਬਣਾ ਲਣਾ ਹੈ ਨਾ ਪਹਿਲੇ ਦਿਨ ਵੀ--ਸਭ ਤੋਂ ਪਹਿਲਾਂ ਉਹਨੂੰ ਥਾਲੀ ਚ ਰੋ ਦੋ ਫੁਲਕੇ ਪਾਉਣੇ ਨੇ ਜਿੰਨੀ ਵੀ ਸਬਜ਼ੀ ਬਣਾਈਏ ਨਾ ਜੂਠੀ ਨਹੀਂੀ ਕਰਨ ਦੇਣੀ ਪਹਿਲਾਂ ਕਿਸੇ ਨੂੰ। ਉਹ ਸਾਰੀ ਇੱਕ ਥਾਲੀ ਚ ਲਗਉਣੀ ਹੈ ਹਾਂ। ਉਹ ਤੁਸੀਂ ਬਾਬਾ ਜੀ ਦੇ ਅੱਗੇ ਰੱਖਣੀ ਹੈ ਥਾਲੀ ਪਹਿਲਾਂ। ਸਾਰੀ। ਹੁਣ ਨਾਲ ਪਾਣੀ ਦਾ ਗਲਾਸ। ਸਵਰਾਕੇ ਕੇ। ਫੇਰ ਥੋੜ੍ਹੀ ਦੇਰ ਪਈ ਰਹਿੰਦੇ ਨੇ ਇਹਦੀਏ ਫੇਰ ਉਹ ਲਿਆ ਕੇ ਸਾਰੀ ਰੋਟੀ ਦੇ ਅੰਦਰ ਮਿਕਸ ਕਰ ਦੇਣੀ ਪ੍ਰਸ਼ਾਦੇ ਦੇ ਵਿੱਚ ਪ੍ਰਸ਼ਾਦੇ ਚ ਪ੍ਰਸ਼ਾਦੇ ਪਾਦੇ ਜੇ ਤੇ ਬਾਕੀ ਕਿ ਦਾਲ ਜਿਹੜੀ ਦਾਲ ਚ ਪਾਉਂਦੇ ਆ ਜੇ ਸਬਜ਼ੀ, ਸਬਜ਼ੀ ਤੇ ਪਾ ਕੇ ਸਾਰੇ ਬਲਾਉਂਦੇ ਆ ਜੇ। ਸ਼ਾਮੀ ਵੀ ਰੇ ਵੀ ਦੋਨ
ਦ ਹਾਂ ਹਾਂ ਉਹ ਤੇ ਕੋਈ ਦਿੱਕਤ ਨੀ ਅਸੀਂ ਕਰ ਲਵਗੇ ਬਾਕੀ ਹਾਂਜੀ, ਹਾਂਜੀ ਤੁਸੀਂ ਬਸ ਆਉਣਾ ਜ਼ਰੂਰ।
ਹਾਂ ਤੇ ਰਾਤੀ ਭਠ ਸੌਣ ਲੱਗਿਆ ਵਾਰੀ ਦੇ ਹੁੰਦੇ ਨੇ ਨਾ ਵਾਰੀ ਵਾਰੀ ਹਾਂ।
ਉਹਦੀ ਕੋਈ ਦਿੱਕਤ ਨੀ ਹੈ ਚਲੋ ਤੁਸੀਂ ਆ ਆ ਜਾਣਾ ਬਸ ਮੈਨੂੰ ਥੋੜੀ ਹੈਲਪ।
ਹਾਂ ਹਾਂ ਫਿਰ ਬਾਕੀ ਮੈਂ ਤੁਹਾਨੂੰ ਉਸ ਲਈ ਦੱਸ ਦਾਂਗੀ ਜੋ ਕੁਛ ਹੋਏ ਕਰ ਹਾਂਜੀ ਓਕੇ ਹਾਂਜੀ ਠੀਕ ਹੈ। ਚਲੋ ਸਤ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਠੀਕ